ਹੈਲੋ ਸਤਿ ਸ੍ਰੀ ਅਕਾਲ ਜੀ
ਹੋਰ ਠੀਕ ਹੋ
ਟਾਇਮ ਦੱਸੋ
ਵਧੀਆ-ਵਧੀਆ ਮੈਂ ਫੋਨ ਆਇਆ ਸੀਗਾ ਮੈਂ ਗੱਲੇ ਕਰਦੀ ਮੈਂ ਹੁਣ
ਤੇ ਪੇਪਰ ਹੋ ਗਿਆ ਤੇਰਾ ਇਨੀ ਜਲਦੀ
ਆਉਂਦਾ ਸੀਗਾ ਵਾ ਪਹਿਲਾਂ ਨਬੇੜ ਤ ਜਾਂ
ਪਰਾਂਦਾ ਸੀ ਜਾਂ ਛੱਡ ਕੇ ਆ ਗਿਆ
ਨਾ-ਨਾ ਆਉਂਦਾ ਸੀਗਾ ਪੇਪਰ ਸੌਖਾ ਸੀਗਾ ਹ ਮੈਂ ਭਵਾਨੀਗੜ੍ਹ
ਅੱਛਾ ਭਵਾਨੀ ਵਾਲਾ
ਹਮ
ਠੀਕ ਹੈ ਮੈਂ ਨਵੇਂ ਬੱਸ ਸਟੈਂਡ ਜਾ ਰਹੀ ਹ ਯੂਨੀਵਰਸਿਟੀ
ਨੀਲੇਟਾ।
ਅੱਜ ਮੈਂ ਲੇਟ ਹੋ ਗਿਆ।
ਕਿਉਂ ਬਹੁਤ ਫਰ ਇੱਥੇ ਹੁਣ ਕਿਹੜ ਕਲਾਤ ਲਗਆ
ਗਿਆਰਾਂ ਵਜੇ ਲੱਗਦੀ ਆ ਮੇਰੀ ਗਿਆਰਾਂ ਤੋਂ ਇੱਕ
ਇੱਕ ਗਲਾ ਨਾ ਹੋਈ ਆ। ਆਹਹੋ। ਕਿਵੇਂ ਹੋਇਆ ਮੁੜਿਆ ਕਲਾਂ ਬਾਹ ਦਾਥਣਡ ਸੀਆਂ ਉਹਦਾ ਨਾਲ ਦਾ ਮੁੰਡਾ ਹਮ। ਹੋਰ ਫੇਰ ਮੈਂ ਕਿਹਾ ਕਰ ਲਈਏ ਵਧੀਆ ਬ ਮੈਂ ਕਰ ਲਈਏ ਟਕ ਪੂਰੇ ਕੋ ਉਹ ਕੀ ਚੱਕਰ ਪਾਾਰ ਕੇ ਪੰਜ ਸੌ ਭਾ ਕੀ ਪਤਾਲ ਪੰਜ ਸੌ
ਯਾਰ ਬਸ ਉਹ ਤਾਂ ਕੱਲ ਮੇ ਲਾਈ ਸੀ ਮੀਟਿੰਗ ਚ ਇਹਨਾਂ ਜਲੂਸ ਕੱਢਿਆ ਉਹਨਾਂ ਨੇ
ਹੈਂ ਮੈਂ ਤਾਂ ਲਾਈਓ ਨ ਮੈਂ ਤਾਂਹੀ ਮੈਂ ਤਾਂਹੀ ਨੀ ਲਾਈ। ਮ ਰੌਲਾ
ਇੱਕ ਨਾ ਮੁੰਡਾ ਦੀਗਾ ਯਾਰ ਮੈਡਮ ਬੋਲ ਰਹੇ ਹੁਣੇ ਉਹ ਮੈਡਮ ਨਾਲ ਨ ਚ ਗੱਲ ਕਰ ਰਿਹਾ ਸੀ ਪਰ ਉਹਦੀ ਆਈ ਡੀ ਬਲੋਕ ਕਰੀ ਹੈ। ਹੋਰ ਮੈਡਮ ਨੇ ਬਸ ਉਹਦਾ ਨੰਬਰ ਦਿੱਤਾ ਤੇ ਉਹਦੀ ਆਈ ਡੀ ਕਰਦੀ ਕਹਿੰਦੀ।
ਅੱਛਾ।
ਬਹੁਤ ਬਦਤਮੀਜ਼ੀ ਨਾਲ ਹੋੋ ਰਿਹਾ ਸੀਗਾ ਵੀਰੇ।
ਕੀ ਕਹਿਦਾ।
ਹੋਰ ਹੋਰ ਤਰ੍ਹਾਂ ਦੀ ਬਲਗਾ ਰਿਹਾ ਸੀਗਾ ਉਹ ਫ ਮਾਰ ਬਲਕ ਆਹੋ। ਹਮ ਹਮ ਹਮ।
ਚੱਲ ਵਧੀਆ ਦੂਜੀ ਭੈਣ ਕਿ ਅੱਛਾ।
ਦਰਜੀ ਸੱਸ ਘਰੀ ਆ।
ਲੈ ਪੁੱਤ ੳ ਆ ਲੈ ਫੜਲੈ ਫੋਨ। ਹੈਲ ਹੈਂ
ਬਰੋਦਰਰ ਦਾ ਕੀ ਬਣਿਆ
ਕਿੜੇਿਆਰਾਰ
ਤੇਰੇ ਬ੍ਰਦਰ ਦਾ ਜਿਹੜਾ ਤੂੰ ਨੰਬਰ
ਅੱਛਾ ਉਹ ਉਦੋਂ ਹੁ ਨੀ ਸੱਚ ਮੈਂ ਤੈਨੂੰ ਦੱਸਿਆ ਦੋਂ ਨੀ ਬਿਆ ਹੋਇਆ ਉਹਦਾ ਉਹ ਨੀ ਹੈਗਾ
ਫਰ ਹ
ਫੇਿਰ ਹੁਣ ਕਿਵੇਂ ਕਰਾਂ ਮੇਰੇ ਵਾਲੀ ਆਈਡੀ ਪਾ ਦਉ ਤੇ
ਕਰ ਲੈ ਫਿਰ ਉਹਦੇ ਤੇ ਕਰ ਸਕਦਾ ਪੰਜ ਕਾਲਾਂ ਪੂਰੀਆਂ ਪੰਜ ਕੋਲਾਂ ਕੁਰੀਆਂ ਕਰ ਸਕਦਾ ਉਹਦੇ ਤੁ
ਅੱਛਾ ਬਿਨਾਂ ਉਹ ਤੋਂੋਂ ਫੇਿਰ ਫੇਿਰ ਫ਼ਾਇਦਾ ਕੀ ਹੋਇਆ ਉਹਦਾ
ਤੈਨੂੰ ਤਾਂ ਹੋਊਗਾ
ਉਹਨੂੰ ਵੀ ਹੋਣਾ ਚਾਹੀਦਾ
ਉਹਨੂੰ ਫਿਰ ਜਦੋਂ ਜਿਹੜੀ ਤੇ ਯੂ ਪੀ ਆਈ ਆਈ ਆ ਨਾ ਉਹਰ ਮ ਕਢਵਾ ਲਾਂਗੇ ਭ ਘਰ ਬਹੁਤ ਟਾਈਮ ਲੱ
ਵਰ ਪ ਮਟਗੇ
ਹਫ਼ਤਾ ਵੀਕ ਨਹੀਂ ਵੀਕ ਵੀਕ ਲੱਗ ਜਾਣਾ ਯਾਰ ਕੁ ਤਾਂ ਹੁਣ ਲੋਕੀ ਐਡ ਹੋਈ ਜਾ ਰਹੇ ਨੇ ਹਨਾ ਉਹਦੇ ਕਰਕੇ ਵੀ ਹੈ
ਹਾਂ
ਸੋ ਵੀਕ ਲੱਗ ਜਾਣਾ ਆ ਆਈਕ
ਅੱਛਾ ਏਡਾ ਨੰਬਰਾਂ ਦਾ ਮਾਂ ਹੈ
ਹੋਡੀਕ
ਵਧੀਆ ਵਧੀਆ
ਕੁੜੀ ਨੂੰ ਦੇ ਸੀ
ਲੇਟ ਬਹੁਉਣ ਲੱਗਦੀ ਹੈ ਕਲਾਸ
ਹਾਂ ਮੈਂ ਨਾ ਇਨਾ ਹੀ ਟਾਈਮ ਲਖਵਾਇਆ ਹੋਇਆ ਪਹਿਲਾਂ ਮੈਨੂੰ ਐ ਕਿਤੇ ਲੇਟ ਨਾ ਹੋ ਜਾ ਕਰ ਜਿਹੜੀ ਫੀਸ ਭਰੀ ਉਹ ਵੀ ਖਰਚ ਜਾਊਗੀ
ਨਾ ਅੱਛਾ-ਅੱਛਾ-ਅੱਛਾ ਉਹਦੀ ਕਲਾਸ ਠੀਕ ਆ ਜਿਹੜੀ ੱ ਘੁੰਮਾਇ ਬੀ ਦੇ ਵਧੀ ਸਾਹਮਣੇ
ਨਹੀਂ-ਨਹੀਂ, ਓਹਦੀ ਕਲਾਸ ਗਿਆਰਾਂ ਤੋਂ ਇੱਕ ਰਖਵਾਈ ਹੋਈ ਆ। ਫਿਰ ਮੈਨੂੰ ਬੱਸ ਮਿਲ ਜਾਂਦੀ ਆ
ਏਦਾ ਪ ਕੀ ਵੀ ਨੀ ਕਰਦਾ ਵੀ ਐਂ ਵੀ ਇਹਨੂੰ ਮੈਂ ਕਰਦੇ ਰਿਪਲਾਈ ਹੈਲੋ
ਹੈਲੋ
ਹੈਂ ਹੈ? ਕਿੰਨੇ ਵਜੇ ਆ ਕਲਾਸ ਗਿਆਰਾਂ ਵਜੇ
ਹੈਂ?
ਮੈਂ ਕਲਾਸ ਕਿੰਨੇ ਵਜੇ ਆ?
ਗਿਆਰਾਂ ਵਜੇ ਆ
ਹਂ, ਫ ਤਾਂ ਚਾਰ ਮਿੰਟ ਪਏ ਨੇ ਅਜੇ ਪੰਜ ਹੋਰ
ਪੰਜ ਮਿੰਟ ਪਏ ਨੇ। ਪੰਜ ਮਿੰਟ ਮੈਨੂੰ ਓਥੇ ਪਹੁੰਚਣ ਚ ਲੱਗਣਗੇ। ਹੁਣ ਤਾਂ ਚੱਲੀ ਆ ਹਜੇ, ਬਸ
ਤੋਂ ਬਸ ਸਟੈਂਡ ਤੋਂ, ਬਸ ਚੱਲੀਅ ਹੁਨ
ਬੱਸ ਸਟੈਂਡ ਤੋਂ ਬਸ ਚਲੀਆਾਂ
ਹਮ
ਮੈਂ ਥੋੜੀ ਜੀ ਲੇਟ ਹੋ ਗੀ। ਮੈਨੂੰ ਨਾ ਇੱਕ ਕੁੜੀ ਮਿਲ ਗੀ ਸੀ, ਭਵਾਨੀਗੜ੍ਹ ਦੀ ਸੀਗੀ। ਉਹ, ਹਮ, ਬਸ ਐਵੇਂ ਲੱਗੀ ਗੱਲਾ ਮਾਰਨ
ਹਾਂ ਫਿਰ ਤੂੰ ਮੇਰੇ ਬਾਰੇ ਜਾਣਨਾ, ਮੇਰੇ ਬਾਰੇ ਜਾਣਣੇ ਮੇਰੇ ਵਾਈ, ਨੂੰ ਚੱਲਨਾ
ਨਾ, ਮੈਂ ਰੇਤ ਕੱਢਦੀ ਕੁੜੀ ਬਾਰੇ ਕਨਣਾ ਪਾਇਆ, ਤੇਰੇ ਬਾਰੇ ਨੀ ਪਾਇਆ। ਹਰ ਕਿਸੇ ਨੂੰ ਨੀ, ਹਰ ਕਿਸੇ ਨੂੰ ਨੀ ਦੱਸੀਦਾ
ਚਾਨਣਾ ਇਹ ਨੀ ਪਉਣਾ, ਕਿਤੇ
ਆਹੋ, ਕੀਤੇ ਬਾਬੇ ਪ੍ਰਗਟ ਹੋਇਆ
ਨਾ-ਨਾ ਐਨੀ ਪ੍ਰਗਟ ਹੂਂ, ਇਹ-ਇਹ ਪੱਖੋਂ ਦਾ ਪੂਰਾ ਹੋ ਰੱਖ
ਹਮ, ਵੀ ਮੇਰਾ ਭਾਈ ਹੈਗਾ।
ਹਾਂ। ਚੱਲ ਉਹਦਾ ਉਹ ਤਾਂ- ਕੋਈ ਨੀ ਘਰੇ-ਘਰੇ ਦੱਸ
ਬਹੁਤ ਖਰਾਬ ਆ ਬਹੁਤ ਖਰਾਬ
ਹੋਰ ਕੋਈ ਤੰਗ ਕਰੂਗੀ ਜਵਾਬ ਨੂੰ ਬਰਬਾਦ ਚ- ੇ ਹੁਣ ਦੇਖਿਆ ਉਹ ਤੈਨੂੰ ਹੋ ਉਹ ਹੁਣ ਦੇਖਿਆ ਓਏ ਹੁਣ ਦੇਖਿਆ ਹੁਣ ਦੇਖਿਆ ਦੇਖਿਆ ਓਹ ਫਰਾ ਪਾਪਾ ਓਦੇ ਆਲਾ, ਓਦੇ ਆਲਾ। ਦਾ ਫੜ ਕੜਾ ਫੜ ਕੜਾ ਫੜ ਕੜਾ ਫੜ ਕੜਾ ਫੜ ਫੜ ਟੁੱਟ ਜਊਗਾ ਫੜ ਫੜਦਾ ੋ ਹੈਲੋ-ਹੈਲੋ
ਹਾਂਜੀ।
ਉਹ ਲ ਤੇਰੀ ਨਾਲ ਗੱਲ ਕਰਾਂ ਠੱਗ ਨਾਲ ਉਹ ਬਲਵਿੰਦਰ ਨਾਲ ਕਰੀ ਗੱਲ! ਹੈਲੋ ੋ
ਹੈਲੋ
ਹੈਲੋ
ਹਾਂਜੀ-ਹਾਂਜੀ ਵੀਣੇ ਬੋਲੋ-
ਹਾਂਜੀ ਹਾਂ ਠੀਕ ਹੈ।ਕੋਣ ਬੋਲ ਰਿਹਾ ਮੈਨੂੰ ਹੁਣ ਐ ਕਿਹੜੇ ਬੋਲ ਰਹੇ ਮੈਂ ਕਿਹਾ?
ਉਹ ਦਿਨ ਯੂਨੀਵਰਸਿਟੀ ਨੀ ਸੀ ਆਏ, ।ਅਸੀਂ ਮੈਂ ਤੇ ਅਭਿਸ਼ੇਕ, ਬਲ-ਬਲਵਿੰਦਰ। ਹੋ ਰਿਹਾ।
ਹਾਂ, ਕਿਉਂਕਿ ਕਿਵੇਂ ਹੋ, ਕਿਵੇਂ ਹੋ।
ਠੀਕ ਹੈ, ਵਧੀਆ ਜੀ।
ਮੈਂ ਬਹੁਤ ਯਾਦ ਕਰਦੀ ਹਾਂ, ਤੁਹਾਨੂੰ। ਮੈਨੂੰ ਇਹਨੂੰ ਕਿਹਾ ਵੀ ਸੀ ਮੈਂ ਕਿਹਾ ਮੇਰੀ ਗੱਲ ਕਰ- ਦੇ ਵੀਰੇ ਨਾਲ।
ਹਾਂ। ਹਾਂ, ਉਹ ਬਸ ਹਾਂ, ਹਾਂ ਮੈਂ ਬਸ ਥੋੜ੍ਹਾ ਜਲਦੀ ਨਿਕਲ ਜਾਂਦਾ ਸੀਗਾ।
ਹਾਂ-ਹਾਂ।
ਹਾਂ, ਉਹਦਾ ਕਰਕੇ। ਅਸੀਂ ਇਕੱਠੇ ਦੇਖਦੇ ਵਾਂ, ਆਉਣਾ ਤਾਂ ਹੈਗਾ ਇੱਕ ਦਿਨ ਤੇ। ਦੇਖਦੇ ਹਾਂ ਅਸੀਂ, ਮਾਰਾਗੇ ਗੇੜਾ ਯੂਨੀਵਰਸਿਟੀ।ਹਾਂ-ਹਾਂ। ਹਾਂ-ਹਾਂ। ਜ਼ਰੂਰ, ਜ਼ਰੂਰ, ਜ਼ਰੂਰ।
ਘਰੇ ਠੀਕ ਨੇ, ਮੰਮੀ-ਪਾਪਾ ਸਾਰੇ। ਇੱਕ ਤਾਂ ਤੁਹਾਨੂੰ ਦੂਰ ਲੱਗਦਾ ਹੋਣਾ ਹਨਾ, ਬਰਨਾਲੇ ਤੋਂ ਕਿਧਰ-ਇੱਧਰ ਉਹੀ- ਇਹੀ ਤਾਂ ਗੱਲ ਹੈ, ਤਾਂ ਅਸੀ ਵੀ ਛੇਤੀ-ਛੇਤੀ ਕਹਿੰਦੀ ਨਹੀਂ ਤੁਹਾਨੂੰ। ਵਿਆਹ ਦਿਓ।ਬਹੁਤ ਦੂਰ ਹੈ ਫਿਰ ਤਾਂ।
ਹਾਂ।
ਸਮਾਣਾ ਵੀ ਇਨੇ ਦੂਰ ਪੈਂਦਾ।
ਸਮਾਣਾ ਦਾ ਘੱਟ- ਘੱਟ ਪੈਂਦਾ।
ਯੂਨੀਵਰਸਿਟੀ।
ਹਾਂ। ਹੋਰ, ਹਾਂ-ਹਾਂ ਵਧੀਆ ਹੋ ਗਿਆ।
ਚੱਲ ਵਧੀਆ।
ਹਾਂ, ਲੈ ਕਰ ਲੋ ਗੱਲ।
ਥੈਂਕ-ਯੂ ਧੰਨਵਾਦ ਤੇਰਾ। ਧੰਨਵਾਦ ਤੇਰਾ ਵੀਰੇ ਨਾਲ ਗੱਲ ਕਰਵਾਨ ਲਈ
ਉਹਹੀ ਮੇਰੇ ਕਿਹਾ ਮਾਂ ਦਾ ਕਰਦਾ ਵਾ
ਹਾਂ
ਦੋ ਡੇਢ ਮਿੰਟ ਸ ਡੇਢ ਮਿੰਟ ਰਹਿ ਗਿਆ ਸਾਨ ਪ ਸਲਪ ਚ
ਨਹੀਂ ਕੀਤਾ ਵੀਰੇ ਤੂੰ ਜ਼ਿਆਦਾ ਬੋਲਿਆ ਕਰ ਠੀਕ ਆ ਆ ਕਿੰਨਾ ਖਰਾਬ ਆ ਤੇ ਹ
ਤੁੂੰਸੀ ਕਰਿਆ
ਰਾਤ ਨੂੰ ਔਨਲਾਈਨ ਨ ਹੋਇਆ ਮੈਂ ਸਵੇਰੇ ਵੀ ਦੇਖ ਮੈਂ ਬੈੱਸ ਸਟੋਪ ਲੱਗ ਵੀ ਗਿਆ ਮੈਂ ਬੈੱਸ ਸਟੋਪ ਲਗ ਵੀ ਗਿਆ ਪੇਪਰ ਨ ਮਹਿੰਗਾ ਚੱਲ ਕੋਈ ਨੀ
ੋ ਔਰ ਜੀ ਕੀ ਹਾਲ ਹੈ ਹਾਂ ਦੁੱਡ ਤਾਂ ਬਣਦੀ ਹੋਰੇ ਹੋਰੇ ਹੋਰੇ ਹੈਲੋ ਨਾ ਫੀਲਈ ਯਾਰ ਹ ਮੈਂ ਪਹਿਲਾਂ ਮਾੜੀ ਪਗ ਅਸੀਂ ਇਹ ਕੰਮ ਹੀ ਕਰਨਾ ਮ ਪੱਦ ਬੰਨਗੇ ਅੇ ਦਿਨ ਪੱਗਾਂ ਬੰਨ ਹੋਰ ਉਹ ਇੱਕ ਵੱਡਾ ਹੋਇਆ ਨ ਲ ਉਹ ਹੋਇਆ ਲ ਆ ਯਾਰ ਕਿ ਕਿ ਭਾਈ ਨੀ ਹੈ ਮਨ ਹਲਰ ਮਨ ਹੈਲੋ ਹੈੋ